ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ੳ
ਹੋਰ ਵਧੀਆ ਤੁਸੀਂ ਦੱਸੋ ਕਿਵੇਂ ੳ
ਠੀਕ-ਠਾਕ
ਹੋਰ ਘਰ ਸਭ ਕਿਵੇਂ ਏ
ਹਾਂਜੀ ਸਾਰਾ ਵਧੀਆ-ਵਧੀਆ ਤੁਸੀਂ ਸੁਣਾਓ ਹਾਂਜੀ, ਬਸ ਵੇਹਲੇ ਤਕਰੀਬਨ ਛੁੱਟੀਆਂ ਚੱਲ ਰਹੀਆਂ ਤੇ ਫ੍ਰਰੀ ਆ
ਅੱਛਾ ਜੀ ਸਾਡੇ ਤਾਂ ਸਫਾਈਆਂ ਹੀ ਨਹੀਂ ਮੁੱਕਰੀਆਂ ਕੱਲ ਬੜਾ ਹਨੇਰੀ ਤੂਫਾਨ ਆਇਆ
ਬਿਲਕੁਲ-ਬੁਲਕਿਲ, ਹਾਂਜੀ ਛੁੱਟੀਆਂ ਚਲੋ ਮੈਂ ਇਹ ਵੀ ਸੋਚਦੀ ਹਾਂ ਵੀ ਆਪਾਂ ਨੂੰ ਚਲੋ ਹੁਣ ਆਪਾਂ ਫਰੀ ਹਾਂ ਹੈਨਾ ਬੱਚੇ ਵੀ ਫ੍ਰਰੀ ਨੇ ਆਪਾਂ ਵੀ ਫ੍ਰਰੀ ਹ ਤੇ ਮੋਸਟਲੀ ਆਪਾਂ ਨੂੰ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੁਣ ਜਿ ਮੈ ਆਪਾਂ ਆਪਣੇ ਪੀਰ ਚਲੋ ਤਾਂ ਵੈਸੇ ਵੀ ਰੱਖਦੇ ਹਾਂ ਸਫ਼ਾਈ ਹੈਨਾ ਆਪਣੀ ਬੋਡੀ ਵੀ ਰੱਖਦੇ ਹਾਂ ਮਤਲਬ ਨੇੜੇ ਤੇੜੇ ਦੀ ਵੀ ਭਾਈ ਆਪਾਂ ਨੂੰ ਆਪਣੀ ਰੱਖਣੀ ਚਾਹੀਦੀ ਐ
ਨਹੀਂ-ਨਹੀਂ ਜ਼ਰੂਰੀ ਹੈ। ਬਹੁਤ ਜ਼ਰੂਰੀ ਆ ਸਾਫ਼ ਸਫ਼ਾਈ ਤਾਂ ਜਿੰਨੀ ਵੱਧ ਤੋਂ ਵੱਧ ਹੋ ਛੁੱਟੀਆਂ ਚ ਚਲੋ ਟਾਈਮ ਥੋੜਾ ਜਿਆਦਾ ਮਿਲ ਜਾਂਦਾ, ਬੱਚਿਆਂ ਦੀ ਵੀ ਕੋਪਰੇਸ਼ਨ ਹੋ ਜਾਂਦੀ ਹੈ ਬੱਚੇ ਵੀ ਹੈਲਪ ਕਰ ਦੇਂਨ
ਬਿਲਕੁਲ-ਬਿਲਕੁਲ ਹਾਂਜੀ।
ਹੂੰ ਓ ਤਾਂ ਹੈ। ਪਤਾ ਕਿਵੇਂ ਆਂ, ਮਤਲਬ ਹਾਂਜੀ ਉਹ ਸਾਡੇ ਤਾ ਨਾ ਬੜਾ ਤੂਫਾਨ ਜਹਾ ਚੱਲਿਆ ਕੱਲ ਇਨੀ ਹਨੇਰੀ ਨੂੰਹਰੀ ਆਈ ਫਿਰ ਬਹੁਤ ਜਿਆਦਾ ਗੰਦਗੀ ਹੋ ਗਈ ਹੁਣ ਦੇਖ ਵੈਸੇ ਘਰ ਦੀ ਤਾਂ ਆਪਾਂ ਡੇਲੀ ਕਰਦੇ ਹੀ ਆਂ ਪਰ ਹੁਣ ਖਿੜਕੀ ੀਆਂ ਦਰਵਾਜੇ ਹਨਾ ਸਭ ਮੇਨ ਗੇਟ ਵੀ ਗੰਦਾ ਹੋ ਗਿਆ ਬਾਹਰ ਗਲੀ ਚ ਵੀ ਢੇਰ ਲੱਗ ਗਿਆ ਕੁੜੀ ਦਾ ਇੰਨਾ ਉੜ ਉੜ ਕੇ ਬਹੁਤ ਬੁਰਾ ਹੱਲ ਹੋ ਗਿਆ
ਹਾਂਜੀ
ਹਮ
ਮਿੱਟੀ ਦੇਖੋ ਤੂਫਾਨ ਤਾਂ ਹੁਣ ਜਿਵੇਂ ਜੇ ਆਫਟਰ ਵੀਕ ਜਾਂ ਪੰਦਰਾਂ ਦਿਨ ਬਾਅਦ ਨਾ ਆਈ ਜਾਂਦੇ ਆ ਤੇ ਫੇਿਰ ਸਫ਼ਾਈ ਵੈਸੇ ਤਾਂ ਆਪ ਰੈਗੂਲਰ ਚਲੋ ਕਰਦੇ ਹੀ ਕਰਦੇ ਹਨਾ ਚਲੋ ਹੁਣ ਛੁੱਟੀਆਂ ਵੀ ਨੇ ਕੁਛ ਵਧੀਆ ਤਰੀਕੇ ਨਾਲ ਸਫਾਈ ਕਰ ਸਕਦੇ ਹਾਂ ਆਪਾਂ ਘਰ ਦੀ ਬਾਹਰ ਦੀ ਹਨਾ
ਸਹੀ ਗੱਲ ਆ ਹਮ ਇਹ ਤਾਂ ਹੈ ਸਾਡੇ ਤਾਂ ਇੱਥੇ ਗਲੀ ਦੇ ਖੋਲ ਨਾ ਪਲੋਟ ਖਾਲੀ ਸੀਗਾ ਦੋ ਤਿੰਨ ਘਰ ਇੱਥੇ ਮਤਲਬ ਛੱਡ ਕੇ ਉੱਥੇ ਨਾ ਲੋਕ ਮਤਲਬ ਕੂੜਾ ਸੁੱਟਣ ਲੱਗ ਗਏ ਆ ਜਿਹੜੇ ਘਰਾਂ ਚੋਂ ਕੂੜਾ ਲੈ ਕੇ ਕੇ ਜਾਂਦੇ ਨੇ ਨਾਲੇ ਤਾਂ ਪੈਸੇ ਲੈ ਲੈਂਦੇ ਨੇ ਕੂੜੇ ਦੇ ਮਤਲਬ ਉੱਥੇ ਪਲਾਟ ਦੇ ਵਿੱਚ ਢੇਰ ਲਾਉਣ ਲੱਗ ਗੇ ਦੱਸੋ ਕੂੜੇ ਦੇ ਵੀ ਤੁਸੀਂ ਜਿੱਥੇ ਤੁਹਾਡਾ ਡਸਟਬੀਨ ਹੈ ਜਾਂ ਤੁਹਾਡੀ ਕੋਈ ਜਗ੍ਹਾ ਮਿਪਲ ਕ ਨੇ ਤੈ ਕੀਤੀ ਹੈ ਵੀ ਇੱਥੇ ਸੁੱਟੋ ਉੱਥੇ ਸੁੱਟ ਕੇ ਜਾਓ ਤੁਸੀਂ ਇੱਥੇ ਦੱਸ ਕਿਉਂ ਬਸ ਦੂਰ ਜਾਣ ਦੇ ਬਾਰੇ ਸਿੱੜ ਦਿੰਦੇ ਨੇ ੇਰੀਆਂ ਕਰ ਦਿੰਦੇ ਨੇ ਲੋਕ ਵੀ ਸੁੱਟ ਜਾਂਦੇ ਆ ਹਮ ਹਮ ਸੁੱਟ ਜਾਂਦੇ ਆ ਸੁਬਾਹ ਸੁਬਾਹ ਜਾਂ ਅਰਲੀ ਮੋਰਨਿੰਗ ਜਾਂ ਰਾਤ ਨੂੰ ਸਿੱਟ ਦਿੰਦੇ ਆ ਹਨੇਰੇ ਹੋਏ ਲਿਫਾਫੇ ਕੱਟ ਜਾਂਦੇ ਆ ਦੇਖੋ ਉਹਦੇ ਨਾਲ ਕਿੰਨੀ ਗੰਦਗੀ ਹੁੰਦੀ ਹੈ ਹਮ
ਜਿਹੜੇ ਨਾਲ ਲੋਕੀ ਰਹਿ ਰਹੇ ਨੇ ਘਰ ਨੇ ਹਨਾ ਵੀ ਉਹਨਾਂ ਦੀ ਸਿਹਤ ਦਾ ਨੁਕਸਾਨ ਹੋਊਗਾ ਹਨਾ ਉਹਨਾਂ ਲਈ ਹਾਨੀਕਾਰਕ ਆ ਬਸ ਆਪਣਾ ਕੂੜਾ ਸਿੱਟਣ ਦੀ ਸੋਚ ਨੇ ਚਲੋ ਦੇਖੋ ਕੋ ਵੈਸੇ ਕਿਸੇ ਵੀ ਸ਼ਹਿਰਾਂ ਦੇ ਵਿੱਚ ਮੈਨੂੰ ਲੱਗਦਾ ਬ ਡੱਬੇ ਜਿਹੇ ਰ ਪਖੇ ਹੁੰਦੇ ਆ ਹਨਾ ਉਹਨਾਂ ਨੇ ਉ
ਨਹੀਂ ਦੇਖੋ ਕਮੇਟੀ ਵਾਲੇ ਤਾਂ ਆਪਣੇ ਮਤਲਬ ਰੱਖਦੇ ਨੇ ਡਸਟਬਿਨ ਹੁੰਦੇ ਆ ਲਾਲ ਡਸਟਬਿਨ ਵਿੱਚ ਮਤਲਬ ਗਿੱਲਾ ਕੜਾ ਆਹ ਸ ਸੁੱਕ ਕੜ ਸੁਟ ਮਤਲਬ ਜਿਹੜੇ ਤੁਹਾਡੇ ਪਲਾਸਟਿਕ ਵਗੈਰਾ ਜਾਂ ਹੋਰ ਜਿਹੜੇ ਨਹੀਂ ਗੱਲ ਸਕਦਾ ਹਦਾ ਹਰੇ ਡਸਟਬਿਨ ਵਿੱਚ ਗੁ ਗਲ ਵਾਲਾ ਮਤਲਬ ਕਿਚਨ ਦਾ ਜਿਹੜਾ ਤੁਹਾਡਾ ਵੇਸਟ ਹੁੰਦਾ ਉਹ
ਹਾਂਜੀ -ਹਾਂਜੀ, ਹਾਂਜੀ।
ਸਮਝਦੇ ਨੀ ਨਾ ਹੈਗੇ, ਫੇਰ ਵੀ। ਡਸਟਬਿਨ ਲਗਾ ਦੀ, ਤੇ ਡਸਟਬਿਨ ਦੇ ਪਾਣ ਦੀ ਤਕਲੀਫ਼ ਕਰ ਡਸਟਬਿਨ ਹੋਲ ਸੁੱਟ ਹੁੰਦੇ ਨੇ ਜੇ ਸੁੱਟਦੇ ਓਥੇ ਬਾਹਰ ਢੇਰ ਲਾ ਦਿੰਦੇ ਨੇ।
ਹਾਂਜੀ। ਬਿਲਕੁਲ ਹੁਣ ਦੇਖੋ, ਆਪਾਂ ਵੈਸੇ ਜੇ ਦੇਖੀਏ ਨਾ ਦੂਸਰੀਆਂ ਕੰਟਰੀਜ਼ ਹੁੰਦੀਆਂ ਨੇ, ਤਾਂ ਉੱਥੇ ਬਿਲਕੁਲ ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਡਸਟਬੀਨ ਦੇ ਵਿੱਚ ਹੀ ਕੂੜਾ ਪਾਣਾਵਾ, ਨਹੀਂ ਤਾਂ ਫਾਈਨ ਨਾਲ
ਕਿੰਨਾ ਫਾਈਨ? ਆਪਣੇ ਇੱਥੋਂ ਫਾਈਨ ਨੀ ਲੱਗਦਾ, ਤਾਂ ਹੀ ਕਰਦੇ ਦੇ ਨਾ
ਬਿੱਲਕੁਲ ਕੁਲ
ਹ ਹਮ ਨਹੀਂ ਉੱਥੇ ਨਾ ਸਾਡੇ ਹੁਣ ਉਹ ਸਾਡੇ ਕਮੇਟੀ ਵਾਲਿਆਂ ਨੂੰ ਅਸੀਂ ਕਿਹਾ, ਕੰਪਲੇਂਟ ਕੀਤੀ ਵੀ ਲੋਕ ਇੱਥੇ ਕੂੜਾ ਸੁੱਟਣ ਲੱਗ ਗਏ, ਉਹਨੇ ਉਹਨਾ ਨੇ ਨਾ ਪਲਾਟ ਉਹ ਲਗਾਤਾ ਇੱਕ ਦੋ ਘਰਾਂ ਦੇ ਇੱਥੇ ਕੈਮਰੇ ਵੀ ਹੈਗੇ, ਉਹ ਕਹਿੰਦੇ ਜਿਹੜਾ ਵੀ ਲਿਫਾਫਾ ਲੈ ਕੇ ਜਾਂਦਾ ਦਿੱਖ ਗਿਆ ਨਾ ਰਾਤ ਜਾਂ ਸੁਬਾਹ ਅਰਲੀ ਮੋਰਨਿੰਗ ਵੀ ਪੰਜ -ਹਜ਼ਾਰ ਰੁਪਇਆ।
ਹਾਂਜੀ, ਨਹੀਂ -ਨਹੀਂ ਵਧੀਆ ਹੋਣਾ ਤਾਂ ਏਦਾਂ ਹੀ ਚਾਹੀਦਾ। ਬਿਲਕੁਲ।
ਕਿੰਨੇ ਕੀੜੇ ਹੁੰਦੇ ਸੀਗੇ ਹੈਂ, ਕੁੱਤੇ ਪਤਾ ਬੱਚਿਆਂ ਦੇ ਡਾਇਪਰ ਖਿੱਚ ਕੇ ਲੈ ਆਉਂਦੇ ਸੀ, ਸੜਕ ਤੇ ਫਾੜ ਦਿੰਦੇ ਮਤਲਬ, ਕਿੰਨਾ ਗੰਦਾ ਲੱਗਦਾ ਕੂੜਾ ਸੜਕ ਤੇ ਫੈਲਿਆ, ਸਮੈਲ ਆਉਂਦੀ ਹੈ ਕੀੜੇ ਚੱਲਦੇ ਆ। ਹਮ
ਆਪਣੀ ਜਿਹੜੀ ਹਵਾ ਵਾ ਕਿੰਨੀ ਗੰਦੀ ਹੋਰ ਰਹੀ ਆ ਆਪਾਂ ਉੱਥੇ ਹੀ ਰਹਿਣਾ ਵਾ, ਆਪਾਂ ਬਿਲਕੁਲ ਆਪ ਆਪਾਂ ਬਿਮਾਰ ਾਂਗੇ ਉਹਦੇ ਨਾਲ ਇਹ ਨੀ ਦੇਖ ਹੈਗੇ ਬਿਲਕੁਲ।
ਖੁਦ ਵੀ ਤਾਂ ਲੋਕ ਸਾਰਾ ਦਿਨ ਲੰਘਦੇ ਵੜਦੇ ਆ, ਗਲੀ ਚੋਂ। ਲੰਘ ਦੇ ਪਿੱਛੋ ਹੁਣ ਅੱਗੇ ਨੂੰ ਆਉਂ ਦਿਨ ਇੱਧਰ ਸਾਡਾ ਅੱਗੇ ਆ ਘਰ ਤੇ ਫਿਰ ਉਹਨਾ ਨੂੰ ਵੀ ਤਾਂ ਸਮੈਲ ਦੇਖੋ ਆਉਂਦੀ, ਆਉਂਦੇ- ਜਾਂਦੇ ਕਿੰਨੇ ਬੇਵਕੂਫ਼ ਲੋਕ ਨੇ ਹਮ।
ਧਿਆਨ ਨਹੀਂ ਦਿੰਦੇ।
ਹਮ ਹੋਰ ਦੇਖੋ ਹੁਣ ਕਮੇਟੀ ਤਾਂ ਆਪਣੇ ਵੱਲੋਂ ਕਰ ਰਹੀ ਹੈ ਹੁਣ ਪੂਰਾ ਹੁਣ ਦੇਖੋ ਘਰਾਂ ਚੋਂ ਕੂਲਰ ਵਗੈਰਾ ਦਾ ਪਾਣੀ ਤੱਕ ਚੈੱਕ ਕਰਕੇ ਜਾਂਦੇ ਨੇ ਕਿ ਪਾਣੀ ਨਾ ਖੜਾ ਰਹੇ ਸਭ ਚੈੱਕ ਕਰਦੇ ਨੇ ਘਰਾਂ ਦੇ ਵਿੱਚ ਚਾ ਕੇ ਫਿਰ ਫਾਈਨ ਵੀ ਲਾਉਦੇ ਨੇ ਜਿਹਦੇ ਖੜਾ ਹੁੰਦਾ ਹਨਾ ਅਸੀਂ ਤਾਂ ਕੂਲਰ ਵਗੈਰਾ ਵੀ ਸਾਫ਼ ਰੱਖਦੇ ਆ ਹੁਣ। ਕਿ ਜੇ ਐਵੇਂ ਛਾਪਾ ਪੈ ਗਿਆ ਆ ਗ ਚੈੱਕ ਕਰ ਲਿਆ ਫ਼ੇਰ
ਹਾਂਜੀ, ਵੈਸੇ ਵੀ ਲੋਕਾਂ ਨੂੰ ਦੇਖ ਉਹਨਾਂ ਨੇ ਮਤਲਬ ਦੱਸਿਆ ਜਾਂਦਾ ਵਾ ਹਨਾ ਚਾਹੇ ਨਿਊਜ਼ ਤੇ ਕਹਿ ਦੇਈਏ ਜਾਂ ਵੈਸੇ ਫੋਨ ਦੇ ਉੱਪਰ ਕਹਿ ਦ ਦੱਸਦੇ ਹੀ ਨੇ ਵੀ ਹਾਂ ਹਫ਼ਤੇ ਬਾਅਦ ਕੂਲਰ ਦਾ ਪਾਣੀ ਜਿਹੜਾ ਵਾ ਬਦਲੋਂ ਉਹ। ਮੱਛਰ ਆਉਂਦੇ ਆ। ਬਿਮਾਰੀਆਂ ਲੱਗਦੇ
ਡੇਂਗੂ, ਮਲੇਰੀਆ ਦੇਖੋ ਕਿੰਨਾ ਫੈਲ ਰਿਹਾ। ਅੱਜ ਕੱਲ ਕਿੰਨਾ ਹੋ ਰਿਹਾ ਡੇਂਗੂ, ਮਲੇਰੀਆ ਕਿੰਨਾ ਦਿੱਕਤ ਆ ਰਹੀ ਹੈ। ਉਹਦੀ ਤਾਂ ਹੀ ਆਉਂਦੀ ਹੈ ਗੰਦੇ ਪਾਣੀ ਕਰਕੇ। ਹੂੰ।
ਉੱਥੇ ਵੀ ਜਿੱਥੇ ਕੂੜਾ ਸਿੱਟ ਕੇ ਜਾਂਦੇ ਨੇ ਉੱਥੇ ਵੀ ਦੇਖੋ ਕਿੰਨੀਆਂ ਮ ਮਖੀਆਂ, ਮੱਛਰ। ਕਿੰਨੇ ਹੁੰਦੇ ਨੇ ਉਹ ਵੀ ਫੇਰ ਆਪ ਆਪਣੇ ਇੱਧਰ ਘਰਾਂ ਚ ਆ ਜਾਂਦੇ ਨੇ।
ਘਰਾਂ ਚ ਆ ਜਾਂਦੇ। ਦੇਖੋ ਗੰਦੀਆਂ ਮੱਖੀਆਂ ਕਿੰਨੀ ਗੰਦੀ ਗੰਦੀ ਜਗ੍ਹਾ ਤੇ ਬੈਠ ਕੇ ਆਉਂਦੀਆਂ। ਫੇਰ ਖਾਣੇ ਤੇ ਸਾਡੇ ਤੇ ਬਹਿੰਦੀਆਂ ਸਮਾਨ ਤੇ ਸਾਡੇ ਬਹਿੰਦੀ ਸਾਡੇ ਫੇਸ ਤੇ ਬਹਿ ਜਾਂਦੀ ਹੈ। ਕਿੰਨਾ ਗੰਦਗੀ ਆ ਦੇਖੋ।
ਕਿੰਨੀ ਗੰਦੀ ਹੁੰਦੀ ਹੈ ਨਾ ਮੱਖੀ ਆਪਾਂ ਕਹਿ ਦਿੰਨੇ ਆ ਵੈਸੇ ਦੇਖੋ ਕਿੰਨੇ ਗੰਦ ਤੇ ਬੈਠ ਕੇ ਆਉਂਦੀ ਆ।
ਗੰਦ ਤੇ ਬੈਠ ਕੇ ਆਉਂਦੀ ਆ ਸਹੀ ਗੱਲ ਆ ਚਲੋ ਅੱਜ ਕੱਲ ਤਾਂ ਹੁਣ ਆਪਣੇ ਘਰ ਵੀ ਥੋੜੇ ਆਪਾਂ ਪਹਿਲਾਂ ਖੁੱਲ੍ਹੇ ਘਰ ਹੁੰਦੇ। ਜਿਆਦਾ ਮੱਖੀਆਂ ਮੱਛਰਾਂ ਦੀ ਦਿੱਕਤ ਹੁੰਦੀ। ਅੱਜ ਕੱਲ ਤਾਂ ਚਲੋ ਆਪਣੇ ਘਰ ਬੰਦ ਹੁੰਦੇ ਆ। ਅੰਦਰ ਅੰਦਰ। ਜਾਲੀਆਂ ਲੱਗੀਆਂ ਤੇ ਸਾਰਾ ਕਵਰ ਹੁੰਦਾ। ਇਨੀ ਦਿੱਕਤ ਨਹੀਂ ਹੁੰਦੀ ਪਰ ਫੇਰ ਵੀ ਜੇ ਸਾਫ਼ ਸਫ਼ਾਈ ਨਹੀਂ ਰੱਖਾਂਗੇ ਤਾਂ ਫੇਰ ਗੰਦਗੀ ਤਾਂ ਹੈ ਹੀ ਦੇਖੋ ਆਲੇ ਦੁਆਲੇ ਹਨਾ। ਹੂੰ।
ਦੇਖੋ।
ਹੁਣ ਅਸੀਂ ਸਾਰਾ ਦਿਨ ਦਰਵਾਜ਼ਾ ਖੋਲਦੇ ਹਾਂ, ਨਿਕਲਦੇ ਆ, ਵੜਦੇ ਆ। ਉਹਦੇ ਨਾਲ ਹੀ ਮਰ ਮੱਛਰ ਮੱਖੀਆਂ ਅੰਦਰ ਆ ਜਾਂ ਨੇ ਥੋੜ੍ਹੇ ਬਹੁਤ ਹੀ
ਥੋੜੇ ਬਹੁਤੇ ਤਾਂ ਆ ਹੀ ਜਾਂਦੇ ਨੇ। ਹਾਂਜੀ ਫੇਿਰ ਵੀ ਚਲੋ ਆਪਾਂ ਧਿਆਨ ਤਾਂ ਬਥੇਰਾ ਰੱਖਦੇ ਹਾਂ ਹਾਂ। ਪਰ ਫਿਰ ਵੀ ਹਨਾ ਜੇ ਨੇੜੇ ਗੰਦ ਪਿਆ ਹੋਊ। ਫਿਰ ਤਾਂ ਜ਼ਰੂਰ ਡਾਰਾ ਕੇ ਮੱਖੀ ਇੱਕ ਵੀ ਇੱਕ ਵੀ ਮੱਖੀ ਅੰਦਰ ਆਂ ਹੈ ਜਾਂ ਮੱਛਰਾਂ ਦਾ ਉਹਦੇ ਨਾਲ ਵੀ ਨੁਕਸਾਨ ਹੋ ਸਕਦਾ। ਹਾਂਜੀ, ਵੈਸੇ ਇਹ ਚਾਹੀਦਾ ਵਾ ਨਾ ਵੀ ਕਮੇਟੀ ਵਾਲਿਆਂ ਨੂੰ ਉੱਥੋਂ ਮਤਲਬ ਜ਼ਿਆਦਾ ਨਾ ਖਾਲੀ ਸਫ਼ਾਈ ਕਰਵਾ ਦੇਣੀ ਚਾਹੀਦੀ ਹੈ। ਕੂੜਾ ਕੜਾ ਚਕਵਾ ਕੇ ਪਰ ਉਹ ਵੀ ਕਿੰਨਾ ਕੁ ਚੱਕੀ ਜਾਣਾ ਇਹ ਜਦੋਂ ਸਾਫ਼ ਕਰਦੇ ਨੇ ਫੇਰ ਸਿੱਟ ਜਾਂਦੇ ਨੇ।
ਕਰਦੇ ਰਹਿੰਦੇ ਨੇ ਲੋਕ ਫੇਰ ਸੁੱਟ ਜਾਂਦੇ ਆ। ਹੁਣ ਸਾਡੇ ਤਾਂ ਵਧੇ ਜੇਹੜਾ ਉਹ ਲਗਾ ਗਏ ਨਾ ਲਗਾ ਗਏ ਹੁਣ ਉਹ ਠੀਕ ਹੈ, ਬਸ ਹੁਣ ਉਹਦੇ ਨਾਲ ਹੀ। ਬੈਨਰ ਲਗਾ ਗਏ ਉਹ ਹੁਣ ਵਧੀਆ ਹੁਣ ਨੀ ਲੋਕ ਕੋਈ ਸੁੱਟ ਰਹੇ ਹੁਣ ਕੋਈ ਸਮੈਲ ਨੀ ਕੁਛ ਨੀ ਗੰ ਗੰਦਗੀ ਨੀ ਹੋਣਾ ਸੀ। ਕੈਨਲ ਤਾਂ ਜੀਰੇ ਐਟਲੀਸਟ।
ਬਿਲਕੁਲ-ਬਿਲਕੁਲ।
ਹੂੰ। ਕਈ ਲੋਕ ਦੇਖੋ ਵੀ ਮਤਲਬ ਮੈਂ ਪਹਿਲਾਂ ਸਕੂਲ ਵਿੱਚ ਪੜਾਂਦੀ ਵੀ ਦੇਖੋ ਮਤਲਬ ਪੇਰੈਂਟਸ ਬੱਚਿਆਂ ਦੇ ਸ਼ਰੀਰ ਮਤਲਬ ਵੀ ਨੀ ਧਿਆਨ ਦਿੰਦਾ। ਹੈਗੇ ਹਨਾ। ਬੱਚਿਆਂ ਦੇ ਇੰਨੇ-ਇੰਨੇ ਨੇਲਜ਼ ਵਦ ਹੋਏ ਨੇਲ ਦੇ ਵਿੱਚ ਕਿੰਨੀ ਕਿੰਨੀ ਮਿੱ ਕੰਨਾਂ ਦੇ ਵਿੱਚ ਇੰਨੀ-ਇੰਨੀ ਮੈਲ ਤੁਸੀਂ ਬੱਚੇ ਦਾ ਮੂੰਹ ਧੋ ਕੇ ਉਹਨੂੰ ਨਹਲਾਕੇ ਭੇਜ ਦਿੰਦੇ ਹੋ ਹਨਾ। ਫੇਸ ਵਾਸ਼ ਕਰ ਦਿੰਨੇ ਹੋ, ਪਰ ਦੇਖੋ ਕੰਨ ਇੰਨੇ ਗੰਦੇ ਬੱਚਿਆਂ ਦੇ ਹਨਾ। ਹੱਥ ਇੰਨੇ ਗੰਦੇ। ਪੈਰ ਇੰਨੇ ਗੰਦੇ ਮਤਲਬ ਇੰਨੇ ਗੰਦੇ ਤਰੀਕੇ ਕੇ ਨਾਲ ਲੋਕ ਉਹ ਕਰਦੇ ਹੈ। ਬਰੱਸ਼ ਨੀ ਬੱਚੇ ਗ ਰਹੇ ਦੰਦ ਇੰਨੇ ਦੇਖੋ ਦੰਦਾਂ ਦੀ ਸੰਭਾਲ ਕਿੰਨੀ ਜ਼ਰੂਰੀ ਹੈ ਹਨਾ। ਹਰ ਇੱਕ ਸਾਡੇ ਸਰੀਰ ਦਾ ਅੰਗ ਜ਼ਰੂਰੀ ਹੈ।
ਉਹਨਾਂ ਦੇ ਦੇਖੋ ਕਿੰਨਾ ਕਿੰਨੇ ਕੀਟਾਣੂ
ਹਾਂ, ਨਾਲੇ ਫੇਰ ਪਤਾ ਕੀ ਹੈ ਫੇਰ ਉਹਦੇ ਨਾਲ ਦੇਖੋ ਫੇਰ ਬਿਮਾਰ ਹੁੰਦੇ ਨੇ ਫੇਿਰ ਛੁੱਟੀਆਂ ਕਰ ਲੈਂਦੇ ਨੇ ਬੱਚੇ। ਮੈਂ ਕਿਹਾ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਉਹਨਾਂ ਦੇ ਨੇਲ ਹਰ ਸੰਡੇ ਕੱਟੋ ਟ੍ਰਿਮ ਕਰੋ। ਅਪਣੇ ਹਨਾ। ਤੇ ਸਾਫ ਸੁਥਰੇ ਹੁੰਦੇ ਕੱਪੜੇ ਪਾਓ ਕਈ ਵਾਰ ਕੱਪੜੇ ਵੀ ਡਰੈਸ ਯੂਨੀਫਾਰਮ ਇੰਨੀ ਗੰਦੀ ਬੱਚਿਆਂ ਦੀ। ਮਤਲਬ ਲੋਕ ਪਤਾ ਨੀ ਕੀ ਕਰਦੇ ਆ। ਫੇਰ ਮਤਲਬ ਫੇਰ ਕਹਿਣ ਲੱਗ ਗਏ ਕਹਿੰਦੇ ਹਾਂਜੀ ਮੈਡਮ ਮਤਲਬ ਕਿੰਨੇ ਬੱਚਿਆਂ ਨੂੰ ਸੁਧਾਰਿਆ, ਮੈਂ ਇਸ ਗੱਲ ਪਿੱਛੇ। ਤੁਸੀਂ ਬਰੱਸ਼ ਨਹੀਂ ਕਰ ਰਹੇ ਥਹਾਡੇ ਦੰਦ ਕਿੰਨੇ ਅਨਮੋਲ ਨੇ ਦੇਖੋ ਦੰਦ ਟੁੱਟ ਗਏ ਛੋਟੀ ਏਜ ਚ ਅਗੇ ਫਿਰ ਕੀ ਕਰੂਗਾ ਬੰਦਾ।
ਬਿਲਕੁਲ-ਬਿਲਕੁਲ।
ਕਹਿੰਦੇ ਨੇ ਨਾ ਵੀ ਦੰਦ ਗਿਆ ਸਵਾਦ ਗਏ। ਦੇਖੋ ਵੀ ਸੁਵਾਦ ਹੀ ਗਿਆ ਫੇਰ ਬੰਦੇ ਦਾ ਜਦੋਂ ਦੰਦ ਹੀ ਨਹੀਂ ਹੈਗੇ। ਹੂੰ।
ਸਫ਼ਾਈ ਤਾਂ ਦੇਖੋ ਆਪਾਂ ਕਹਿ ਦਈਏ ਬਿਲਕੁਲ, ਬਿਲਕੁਲ। ਬਿਲਕੁਲ, ਹਰ ਤਰ੍ਹਾਂ ਦੀ ਜ਼ਰੂਰੀ ਆ ਚਾਹੇ ਆਪਣੀ ਆ। ਚਾਹੇ ਘਰ ਦੀ ਆ, ਚਾਹੇ ਬਾਹਰ ਲਈ ਆ, ਬਹੁਤ ਜ਼ਰੂਰੀ ਆ।
ਹਾਂਜੀ ਨਹੀਂ ਅਸੀਂ ਸੰਡੇ ਦੀ ਸੰਡੇ ਅਸੀਂ ਪੂਰਾ ਮਤਲਬ ਕਰੀ ਦਾ ਵੀ ਸਾਰੇ ਅਸੀਂ ਅੜੋਸੀ ਪੜੋਸੀ ਮਿਲ ਕੇ ਨਾ ਸਾਡੇ ਮਤਲਬ ਆਂਢੀ ਗੁਆਂਢੀ ਬਹੁਤ ਚੰਗੇ ਨੇ ਸਾਰੇ ਅਸੀਂ ਮਿਲ ਕੇ ਪੂਰਾ ਕੋਈ ਪੇੜ ਪੌਦਾ ਲੱਗਾ ਗਿਆਿ ਹੋਵੇ ਜਾਂ ਕੁਛ ਘਾਹ ਹੋਵੇ ਜਾਂ ਕੁਛ ਅਸੀਂ ਸਾਰੇ ਮਿਲ ਕੇ ਆਪਣੇ ਆਪਣੇ ਦਰਵਾਜ਼ੇ ਦੇ ਮੂਰੋ ਕਰਦੇ ਆ ਮਤਲਬ ਹੈਲਪ ਕਰਦੇ
ਹਾਂਜੀ ਹਾਂਜੀ ਨਹੀਂ ਦੇਖੋ ਬਿਲਕੁਲ ਹਾਂਜੀ ਹਾਂਜੀ ਜਰੂਰੀ ਵੀ ਆ ਦੇਖੋ ਅੱਜ ਦੇ ਸਮੇ ਵਿੱਚ ਬਿਲਕੁਲ ਬਿਲਕੁਲ ਸਫਾਈ ਤਾਂ ਬਹੁਤ ਜ਼ਰੂਰੀ ਆ
ਵੱਧ ਰਹੀਆਂ ਨੇ ਖਾਣਾ ਪੀਣਾ ਦੇਖੋ ਐਨਾ ਮਿਲਾਵਟੀ ਹੈ ਹੈ ਨਾ ਸਭ ਕੁੱਛ ਮਤਲਬ ਫੇਰ ਸਫ਼ਾਈ ਆਲੇ ਦੁਆਲੇਦ ਤਾ ਰੱਖ ਨਹੀ ਜ਼ਰੂਰੀ ਨੀ ਕਿ ਚਲੋ ਬਾਹਰ ਤਾਂ ਸਾਡੇ ਸਾਫ਼ ਸੁਥਰਾ ਰਹੇ ਗੰਦੀ ਹਵਾ ਨਾ ਸਾਡੇ ਅੰਦਰ ਜਾਏ
ਬਿਲਕੁਲ ਚਲੋ ਜਿੰਨੀ ਕੀ ਸਫ਼ਾਈ ਆਪਾਂ ਰੱਖ ਸਕਦੇ ਹਾਂ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਰੱਖੀਏ ਹੈ ਨਾ ਦੇਖੋ ਆਪਣੀ ਸਫ਼ਾਈ ਤਾਂ ਵੈਸੇ ਵੀ ਆਪਾਂ ਆਪ ਹੀ ਰੱਖ ਸਕਦੇ ਦੇ ਦੇਖੋ ਨੇੇਲਜ਼ ਕੱਟਣੇ ਹਨਾ ਇੰਨਾ ਕ ਤਾਂ ਆਪ ਆਪਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਨੇੇਲਜ਼ ਨੇ ਉਹਨਾਂ ਵਿੱਚ ਕਿੰਨੇ ਸ਼ਾਨ ਹੋ ਜਾਂਦੇ ਨੇ ਨਾਲੇ ਹਰੇਕ ਸਮਝਾਇਆ ਜਾਂਦਾ ਆਪਾਂ ਪੜ੍ਹਦੇ ਹਾਂ ਹਾਂਜੀ ਬਿਲਕੁਲ ਬੁੱਕਸ ਦੇ ਵਿੱਚ ਪੜਦੇ ਆ ਵੀ ਨੇੇਲਸ ਦੇ ਵਿੱਚ ਚ ਸਭ ਤੋਂ ਜਿਆਦਾ ਗੰਦਗੀ ਹੁੰਦੀ ਹੈ ਤੇ ਨਾਲ ਸਭ ਤੋਂ ਜ਼ਿਆਦਾ ਬਿਮਾ
ਹਾਂ ਬਿਮਾਰੀਆਂ ਲੱਗਦੀਆਂ ਨੇ ਹਮ
ਬਿਲਕੁਲ
ਉਹ ਕਹਿੰਦੇ ਨਾ ਸਵੱਛਤਾ ਹੀ ਜੀਵਨ ਹੈ ਮਤਲਬ ਸਹੀ ਗੱਲ ਆ ਵੀ ਜੇ ਸਵੱਛ ਰਹੋਗੇ ਸਾਫ ਸੁਥਰੇ ਰਹੋਗੇ ਤਾਂ ਹੀ ਤੁਹਾਡਾ ਜੀਵਨ ਸੇਫ ਰਹੂਗਾ ਉਹਦੇ ਨਾਲ ਹੀ ਰਹਿਣਾ ਸੇਫ ਹੈ ਚਲੋ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਫੇਰ ਗੱਲ ਕਰਾਂਗੇ ਮੈਂ ਥੋੜੀ ਬਿਜੀ ਜੀ ਸੀ
ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ